ਹੈਲੋ।
ਹੈਲੋ, ਸਤਿ ਸ਼੍ਰੀ ਕਾਲ ਵੀਰੇ।
ਸਤਿ ਸ਼੍ਰੀ ਕਾਲ ਬਾਈ।
ਹੋਰ ਕਿਵੇਂ ਔ?
ਠੀਕ ਐ, ਤੁਸੀਂ ਦੱਸੋ?
ਵੱਦੀਆ ਵੀਰੇ।
ਹੋਰ, ਕੀ ਕਰਦੇ ਸੀ?
ਕੁਛ ਨਈ ਵੀਰੇ, ਸੈਰ ਕਰਦੇ ਫਿਰਦੇ ਸੀ ਗਲੀ ਚ।
ਅੱਛਾ।
ਹਾਂ, ਤੁਸੀਂ ਕੀ ਕਰਦੇ ਸੀ।
ਕੁਛ ਨਹੀਂ ਰੈਸਟ ਕਰਤੇ ਸੀਗੇ ਪਏ ਸੀਗੇ।
ਅੱਛਾ, ਮੈਂ ਤਾਂ ਸੈਰ ਕਰਦੀ ਸੀਗੀ ਰੋਟੀ ਪਾਣੀ ਖਾ ਕੇ ਨਾ।
ਅੱਛਾ ਜਲਦੀ ਖਾ ਲੈਂਦੇ ਤੁਸੀਂ ਰੋਟੀ।
ਹਾਂਜੀ-ਹਾਂਜੀ।
ਬਸ ਅਸੀਂ ਅੱਧੇ ਘੰਟੇ ਤੱਕ ਖਵਾਂਗੇ ਨਹਾ ਕੇ ਹਟੇ ਸੀ ਹੋਣੀ ਬੱਸ ਅਸੀਂ ਗਰਮੀ ਬਸ ਆ ਨਹਾ ਕੇ ਮੈਂ ਚਲੋ ਅੱਧੇ ਘੰਟੇ ਤੱਕ ਰੋਟੀ ਖਾ ਲਾਂਗੇ
ਹਾਂਜੀ ਹਾਂਜੀ
ਅਸੀਂ ਪਾਰਕ ਚ ਰੋਟੀ ਖਾ ਕੇ ਸੈਰ ਕਰਨ ਜਾਵਾਂਗੇ
ਅੱਛਾ ਅਸੀਂ ਤਾਂ ਨਾ ਪਹਿਲਾਂ ਹੀ ਮਤਲਬ ਜਲਦੀ ਰੋਟੀ ਖਾ ਲੈਂਦੇ ਆਾਂਗੇ ਤੇ ਫੇਰ ਉਹ ਸੈਰ ਕਰਨ ਵਗ ਜਾਂਦੇ ਆਗੇ
ਸਹੀ ਹੈ ਸਹੀ ਹੈ ਸਹੀ ਹੈ ਸ਼ੇਰ ਵੀ ਜ਼ਰੂਰੀ
ਹਾਂਜੀ ਕੁਛ ਹੁਣ ਨਾ ਮੌਸਮ ਮਤਲਬ ਵਧੀਆ ਹੋਇਆ ਪਿਆ ਹੈ ਗਗਾ ਇਸ ਸਮੇਂ ਮੌਸਮ ਵਧੀਆ ਹੋ ਜਾਂਦਾ ਗਾ
ਇਸ ਸਮੇਂ ਨਾ ਮੌਸਮ ਵਧੀਆ ਹੋ ਜਾਂਦਾ ਗਾ ਤੇ ਹੁਣ ਬਾਹਰ ਵੀ ਗਲੀ ਚ
ਸਾਡੇ ਕ ਤੁਹਾਡੇ ਵੀ ਸਾਫ਼ ਹੈ ਕਿਉਂਕਿ ਆਹ ਬੱਦਲ ਪਾਈ ਹੋਈ ਫਿਰ ਸੋਰੀ ਠੰਡੀ ਹਵਾ ਚੱਲਦੀ ਹੈਗੀ
ਹਾਂ ਹਾਂ ਮੈਂ ਗਲੀ ਚ ਹੀ ਫਿਰਦੀ ਸੀ ਹੁਣ ਤੇ ਮਤਲਬ ਗੇੜੇ ਗੇੜੇ ਕੱਢਣ ਲੱਗ ਸੀ ਯ ਰੋਟੀ ਪਾਣੀ ਖਾ ਕੇ ਨਾ ਸੈਰ ਜਿਵੇਂ ਸੈਰ ਹੀ ਲਾ ਲੋ ਆਪਾਂ ਸੈਰ ਕਰਦੇ ਹ ਪੰਦਰਾਂ ਵੀਹ ਮਿੰਟ ਹਾਂਜੀ ਤੇ ਫਿਰ ਠੰਡੀ ਹਵਾ ਚੱਲ ਜਾਂਦੀ ਸੀ ਤੇ ਮੌਸਮ ਵੀ ਸਹੀ ਸੀਗਾ ਕੋਈ ਇਨੀ ਗਰਮੀ ਵੀ ਨਹੀਂ ਸੀਗੀ
ਅੱਜ ਤਾਂ ਸਹੀ ਹੈ ਪਰ ਹੁਣ ਗਰਮਾਇਸ਼ ਤਾਂ ਹੈਗੀ ਆ ਪਰ ਹਵਾ ਚੱਲਦੀ ਹੈ ਪਸੀਨਾ ਨੀ ਆਉਂਦਾ ਅੱਜ
ਹਾਂ ਕੁਛ ਨਾ ਸ਼ਾਮ ਨੂੰ ਛੇ ਵਜੇ ਤੋਂ ਬਾਅਦ ਨਾ ਛੇ ਸਾਢੇ ਛੇ ਤੋਂ ਬਾਅਦ ਅੱਠ ਕੁ ਵਜੇ ਤੱਕ ਠੰਡੀ ਜਿਹੀ ਹਵਾ ਤੇ ਮਤਲਬ ਠੰਡਕ ਜਿਹਾ ਮੌਸਮ ਹੋ ਜਾਂਦਾ ਗਾ
ਹਮ ਹਮ ਹੀ ਪੈ ਰਹਿਣਾ ਪਿਛਲੇ ਕਈ ਆਪਣੇ ਮਤਲਬ ਤੁਹਾਡੇ ਏਰੀਏ ਚ ਆਸੇ ਪਾਸੇ ਪੈ ਰਿਹਾ ਉਹ ਸਾਡੇ ਏਰੀਏ ਚ ਵੀ ਆਸੇ ਪਾਸੇ ਪੈ ਰਿਹਾ
ਹਾਂਜੀ ਹਾਂਜੀ ਤਾਂ ਕਰਕੇ ਫੇਰ ਅਸੀਂ ਕਹਿ ਦਿੰਦੇ ਵੀ ਚਲੋ ਰੋਟੀ ਪਾਣੀ ਵਾਲੇ ਛੇਤੀ ਖਾ ਕੇ ਜਿੰਨਾ ਛੇਤੀ ਆਪਾਂ ਖਾਵਾਂਗੇ ਹੈ ਨਾ ਉਹਨਾਂ ਉਹਨਾ ਆਪਣੀ ਸਿਹਤ ਲਈ ਬੈਟਰ ਹੈਗਾ ਵੀ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਠੀਕ ਹੈ ਉਹਨੇ ਮੈਂ ਮਤਲਬ ਸਾਰਿਆਂ ਤੇ ਰਿਸਰਚ ਕਰੀਏ ਵੀ ਜਿੰਨੇ ਵੀ ਸੈਲੀਬ੍ਰਿਟੀਜ ਨੇ ਜਾਂ ਜਿੰਨੇ ਵੀ ਆਪਾਂ ਨੂੰ ਕੋਈ ਵੀ ਆਪਾਂ ਨੂੰ ਦੱਸਦਾ ਗਲੋਇੰਗ ਸਕਿੰਨ ਬਾਰੇ ਜਾਂ ਆਪਣਾ ਲੀਵਰ ਵਗੈਰਾ ਜਿਹਦਾ ਮਤਲਬ ਪੂਰਾ ਪਰਫੈਕਟ ਹੈ ਵੀ ਵਧੀਆ ਚੱਲਦਾ ਹੈਗਾ ਪਾਚਨ ਸ਼ਕਤੀ ਵਧੀਆ ਗ ਤੇ ਵੀ ਉਹ ਨਾ ਛੇ ਵਜੇ ਤੋਂ ਛੇ ਵਜੇ ਤੱਕ ਡਿਨਰ ਆਪਦਾ ਕਰ ਲੈਂਦੇ ਨੇ
ਹਮ ਇਥਹੀ ਹੈ ਟਾਈਮ ਨਾਲ ਹੀ ਖਾਣਾ ਪੀਣਾ ਚਾਹੀਦਾ ਹੈਗਾ ਬੰਦਾ ਟਾਈਮ ਨਾਲ ਖਾਊਗਾ ਪੀਊਗਾ ਟਾਈਮ ਨਾਲ ਸ਼ੇਰ ਕਰੂਗਾ ਟਾਈਮ ਨਾਲ ਸਊਗਾ ਟਮ ਨਾਲ ਖਾਣਾ ਪਚੁਗਾ ਟਾਈਮ ਨਹੀਂ ਸ ਕੋਈ ਉੱਠ ਕੇ ਕੰਮ ਕਰੂਗਾ ਤੇ ਮ ਰੋਟੀ ਟਾਈਮ ਉਹਨਾ ਨਾਲ ਨੀ ਲੈਣ ਲਈ ਖਾਊਗਾ ਫਿਰ ਉੱਠਗਾ ਵੀ ਸਵੇਰੇ ਸੱਤ ਪੰਜ ਸਾਢੇ ਪੰਜ ਵਜੇ ਉਹ ਵੀ ਅੱਖਾਂ ਹੀਈ ਆ ਮਲਦਾ ਮਲਦਾ ਫੇਰ ਬੱਚੇ ਕਈ ਬੰਦੇ ਇਹੋ ਜਿਹੇ ਹੁੰਦੇ ਹੈਗੇ ਮੰਨ ਲ ਉੱਠਣ ਸਾਰੀ ਹੀ ਚਾਹ ਪਾਣੀ ਧਰ ਲੈਂਦੇ ਆ ਮੂੰਹ ਨੀ ਧੋਂਂਦੇ
ਹਾਂਜੀ
ਸਿੱਧਾ ਚਆ ਸ ਵੜ ਜਾਂਦੇ ਹੈਗੇ ਸਆਹ ਵੀ ਆਪਾਂ ਨੂੰ ਉੱਠ ਕੇ ਅੱਖਾਂ ਦੇ ਠੰਡੇ ਪਾਣੀ ਦੇ ਛਿੱਟੇ ਮਾਰ ਕੇ ਪਾਣੀ ਦਾ ਗਿਲਾਸ ਅੱਧਾ ਪੀ ਕੇ ਫੇਰ ਰਸੋਈ ਚ ਵੜਨਾ ਚਾਹੀਦਾ ਹੈਾ ਬੁੜੀਆਂ ਨੂੰ ਵੀ
ਹਾਂਜੀ ਹਾਂਜੀ
ਵਿੱਚ ਕਈ ਲੇਡੀਜ ਚ ਇਹੋ ਹੀ ਹੁੰਦੀਆਂ ਨੇ ਸੋਂ ਉਠਣ ਸਾਰੇ ਸਿੱਧੇ ਰਸੋਈ ਚ ਟਾਪ ਗਏ
ਹਾਂਜੀ -ਹਾਂਜੀ ਮਤਲਬ ਕਈਆਂ ਨੂੰ ਆਦਤ ਬਣੀ ਹੁੰਦੀ ਹੈ ਨਾ
ਹੂੰ ਕਈਆਂ ਆਦਤ ਬਣੀ ਹੁੰਦੀ ਹੈ
ਹਾਂਜੀ ਹਾਂਜੀ ਬਿਨਾਂ ਮੂੰਹ ਧੋਤੇ ਤੇੱ ਤੇ ਚਾਹ ਪੀਂਦੇ ਨੇ ਅੱਧੇ ਤਾਂ ਅੱਧੇ ਹੁੰਦੇ ਹੈਗੇ ਵੀ ਜਿਹਨਾਂ ਨੂੰ ਮਤਲਬ ਅਲਕਤ ਆਉਂਦੀ ਹੈ ਮੂੰਹ ਤੋਂ ਤੋਂ ਬਿਨਾਂ ਆਪਾਂ ਕਿਸੇ ਨਾਲ ਬੋਲਦੇ ਚਲਦੇ ਵੀ ਨੀ ਗੇ ਤੇ ਤੇ ਮਤਲਬ ਉਹਦਾ
ਨਾਲ ਵੀ ਬੰਦੇ ਦਾ ਫਰਕ ਪੈਂਦਾ ਜਿਹੜਾ ਬੰਦਾ ਨੇ ਕਹਿੰਦਾ ਵੀ ਸ਼ਹਿਰ ਦਾ ਰੋਟੀ ਨੇ ਬਣਾ ਲਿਆ ਉਹ ਆਟੋਮੈਟਿਕਲੀ ਪਾਣੀ ਵਗੈਰਾ ਪੀਊਗਾ ਸੁਾਹ ਉੱਠ ਕੇ
ਹਾਂਜੀ ਹਾਂਜੀ
ਧ ਨੂੰ ਉਦੋਂ ਮੈਂ ਬਾਹਰ ਜਾਣਾ ਸੜਕ ਤੇ ਕੋਈ ਐਂ ਨੀ ਜਿਹੜਾ ਮੂੰਹ ਦੇਖ ਅਗਲਾ ਕੋ ਨੀ ਜ ਤੁਰਰਾ ਫਿਰਦਾ ਹੈ ਗਗਾ
ਹਾਂਜੀ ਹਾਂਜੀ
ਤੇ
ਹਾਜੀ। ਤੇ ਬਸ ਉਸ ਅਕੋਰਡਿੰਗ ਵੀ ਆਪਾਂ ਨੂੰ ਮਤਲਬ ਸ਼ਾਮ ਨੂੰ ਛੇਤੀ ਖਾਣਾ ਖਾ ਕੇ ਛੇ ਵਜੇ ਤੱਕ ਆਪਾਂ ਨੂੰ ਸਾਢੇ ਕੁ ਛੇ ਵਜੇ ਤੱਕ ਸੈਰ ਕਰਨ ਜਾਣਾ ਚਾਹੀਦਾ ਹੈਗਾ ਮਤਲਬ ਆਪਾਂ ਪੰਦਰਾਂ ਮਿੰਟ ਜੇ ਕੋਈ ਬੰਦਾ ਰੋਟੀ ਖਾਣ ਤੇ ਲਾਉਦਾ ਤਾਂ ਆਪਾਂ ਸੈੱਟ ਜੇ ਹੋਣ ਤੇ ਲਾ ਦੇਣੇ ਹ ਦਸ ਪੰਦਰਾਂ ਮਿੰਟ ਫੇਰ ਆਪਾਂ ਨੂੰ ਆਪਾਂ ਜਾਂਦੇੇ ਹਾਂਗੇ ਪੰਦਰਾਂ ਕੁ ਮਿੰਟ ਆਪਾਂ ਨੂੰ ਲਾਉਣੇ ਚਾਹੀਦੇ ਆ ਆਪਾਂ ਸੈਰ ਕਰਨ ਤੇ
ਹੂੰ
ਆਪਣੇ ਮਤਲਬ ਜਿਹੜੇ ਆਪਣੀ ਬੋਡੀ ਹੈਗੇ ਹਨਾ ਉਹ ਖਾਣਾ ਮਤਲਬ ਸਹੀ ਪਹੁੰਚਾ ਲੈਂਦੀ ਹੈਗੀ ਤੇ ਫਿਰ ਫਿਰ ਜਦੋਂ ਆਪਾਂ ਮਤਲਬ ਮਤਲਬ ਆਪਾਂ ਕਰਕੇ ਸੈਰ ਵਗੈਰਾ ਕਰਕੇ ਸੌਂਦੇ ਆਗੇ ਆਪਾਂ ਨੂੰ ਨੀਂਦ ਵੀ ਵਧੀਆ ਆਉਂਦੀ ਹੈਗੀ ਕਿਉਂਕਿ ਆਪਾਂ ਨੂੰ ਨਾ ਨੀਂਦ ਜੇ ਆਪਾਂ ਹੀ ਪੈ ਜਾਂਦੇ ਹਗੇ ਤਾਂ ਆਪਾਂ ਨਾ ਤਾਂ ਸੌਂਗ ਪਾਉਂਦੇ ਹਾਂਗੇ ਹਨਾ ਨਾ ਚੰਗੀ ਤਰ੍ਹਾਂ ਬਹਿ ਪਾਦੇ ਹਾਂਗੇ ਤੇ ਵੀ ਕਈਆਂ ਨੂੰ ਨੀਂਦ ਵੀ ਨਹੀਂ ਆਉਂਦੀ ਕਈਆਂ ਨੂੰ ਉਹ ਕਰਨ ਲੱਗ ਜਾਂਦੇ ਨੇ ਸੋਚਾਂ ਸੀ ਪਏ ਰਹਿੰਦੇ ਨੇ ਬਾਰਾਂ ਬਾਰਾਂ ਵਜੇ ਤੱਕ ਤੇ ਵੀ ਗਈਆਂ ਨੂੰ ਨੀਂਦ ਨੀ ਆਉਂਦੀ ਮਾਈੰਡ ਅਪਸੈੱ ਹੋ ਜਾਂਦਾ ਹੈਗਾ ਉਹ ਇਸ ਕਰਕੇ ਹੁੰਦਾ ਗਾ ਵੀ ਆਪਾਂ ਸੈਰ ਨੀ ਕਰਦੇ ਆਪਾਂ ਖਾਣਾ ਖਾ ਕੇ ਸਿੱਧਾ ਲਿਟ ਜਾਂਦੇ ਹਗੇ ਹੂੰ ਬ ਜਿਹਦੇ ਨਾਲ ਕੀ ਬੰਦੇ ਦਾ ਮਾਇੰਡ ਖਰਾ ਹੋ ਜਾਂਦਾ ਅਪਸੈਟ ਹੋ ਜਾਂਦਾ ਗਾ ਜਾਂ ਜਦੋਂ ਬੰਦਾ ਰੋਟੀ ਖਾ ਖਾਂਦਾ ਖਾਂਦਾ ਫੋਨ ਚਲਾਈ ਰਿਹਾ ਚਲਾ ਰਿਹਾ ਹੈਗਾ- ਜਾਂ ਫ ਰੋਟੀ ਖਾ ਕੇ ਨਾਲ ਦੀ ਨਾਲ ਪੈ ਗਿਆ ਤੇ ਫੋਨ ਦੇਖ ਦੇਖੀ ਗਿਆ ਦੇਖੀ ਗਿਆ ਫਿਰ ਉਹਦਾ ਮਾਇੰਡ ਕੀ ਹੈ ਉਸ ਤਰ੍ਹਾਂ ਬਹਿ ਜਾਂਦਾ ਗਾ ਜਿਵੇ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਮਾਇੰਡ ਨੂੰ ਜੰਗ ਲੱਗਣੀ ਸ਼ੁਰੂ ਹੋ ਜਾਂਦੀ ਹੈ ਕਿ ਵੀ ਬੰਦਾ ਦਾ ਕੁਛ ਵੀ ਨਾ ਤਾਂ ਆਪਦੀ ਬੋਡੀ ਵਧੀਆ ਕੰਮ ਕਰਦੀ ਹੈ ਤੇ ਨਾ ਹੀ ਮਾਇੰਡ ਆਪਣਾ ਸ਼ਾਰਪ ਹੁੰਦਾ ਹੈਾ
ਹਾਂਜੀ ਹਾਂਜੀ
ਜਿਹਦੇ ਨਾਲ ਕਿ ਆਪਾਂ ਨੂੰ ਆਪਣੇ ਕਾਫ਼ੀ ਨੁਕਸਾਨ ਹੋ ਜਾਂਦੇ ਨੇ ਮਤਲਬ ਆਪਾਂ ਦਿਮਾਗੀ ਤੌਰ ਤੇ ਬਿਮਾਰ ਹੋ ਜਾਂਦੇ ਹਾਂ ਤੇ ਫਿਜ਼ਕਲ ਤੌਰ ਤੇ ਬਿਮਾਰ ਹੋ ਜਾਂਦੇ ਆ ਗ ਕਿੰਨੇ ਹੈਲਥ ਇਸ਼ੂਜ ਹੋ ਜਾਂਦੇ ਨੇ ਕਿੰਨੀਆਂ ਬਿਮਾਰੀਆਂ ਦਾ ਆਪਾਂ ਸ਼ਿਕਾਰ ਹੋ ਜਾਂਦੇ ਹਾਂ ਜਿਹਦਾ ਕਿ ਫੇਰ ਆਪਾਂ ਸਾਈਕੋਲੋਜਿਸਟ ਕੋਲੇ ਜਾਂਦੇ ਹਾਂ ਤੇ ਕਈ ਡਾਕਟਰਸ ਕੋਲ ਜਾਂਦੇ ਨੇ ਹਮੋਪੈਥੀ ਦਵਾਈ ਲੈਂਦੇ ਨੇ ਮਤਲਬ ਜਿੰਨੇ ਕ ਵਸਪਾਂ ਕਰਦੇ ਹਾਂ ਪਹਿਲਾਂ ਬਾਅਦ ਵਿੱਚ ਕਰਦੇ ਹਾਂ ਹੈਲਥ ਇਸ਼ੂਜ਼ ਤੋਂ ਬਾਅਦ ਆਪਾਂ ਆਪਦੀ ਬੋਡੀ ਲਈ ਹੈਥ ਆਪਾਂਫਰਟਸ ਕਰਦੇ ਹਾਂ ਜੇ ਮਤਲਬ ਉਹ ਆਪਾਂ ਐਫਰਟਸ ਪਹਿਲਾਂ ਹੀ ਕਰ ਲਈਏ ਠੀਕ ਹੈ ਉਹ ਫੇਰ ਵਧੀਆ ਰਹਿੰਦੇ ਨੇ ਕਿਉਂਕਿ ਜੇ ਆਪਾਂ ਹੈਲਥ ਇਸ਼ੂਜ਼ ਹੋ ਗਏ- ਆਪਾਂ ਐਫਰਟਸ ਬਾਅਦ ਚ ਕਰੇ ਨੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ। ਕਿਉਂਕਿ ਉਹ ਉਨੇ ਪੈਸੇ ਆਪਾਂ ਲਾ ਦਿੰਨਦੇ ਹਾਂ ਦਵਾਈਆਂ ਤੇ ਲਾ ਦਿੰਨਦੇ ਹੈਗੇ ਹੇਮਓਪੈਥਿਸਟ ਕੋਲ ਲਾ ਦਿੰਦੇ ਹੈਗੇ ਸਾਈਕੋਲੋਜਿਸਟ ਕੋਲ ਲਾ ਦਿੰਦੇ ਹੈਗੇ
ਹਾਂਜੀ,
ਕਈਆਂ ਦਾ ਦਿਮਾਗ ਮਤਲਬ ਅਪਸੈਟ ਹੋ ਜਾਂਦਾ ਗਾ ਫੇਿਰ ਉਹ ਤੁਰੇ ਫਿਰਦੇ ਰਹਿੰਦੇ ਨੇ, ਤੇ
ਹਾਂਜੀ,
ਤੇ ਵੀ ਹਨਾ ਤੁਰ ਫਿਰਦੇ ਰਹਿੰਦੇ ਵੀ ਇਹਨਾਂ ਦਾ ਮਾਇੰਡ ਅਪਸੈਟ ਕਿਉਂ ਉਹਨਾਂ ਦੀ ਫੈਮਲੀ ਚ ਪ੍ਰੋਬਲਮਸ ਹੋ ਜਾਂਦੀਆਂ ਨੇ ਕਿਉਂਕਿ, ਜੇ ਆਪਣੀ ਫੈਮਿਲੀ ਦਾ ਕੋਈ ਵੀ ਮੈਂਬਰ ਜਿਵੇ ਕੋਈ ਅਪਸੈਟ ਆ ਮੰਡਾ ਜਿਦਾ ਕੋਈ ਮਾਇੰਡ, ਅ ਉਹਦੀ ਫੈਮਿਲੀ ਦੇ ਸਾਰੇ ਮੈਂਬਰ ਓਦੇ ਤੋ ਡਿਸਟਰਬ ਰਹਿਣਗੇ।
ਸਹੀ ਗੱਲ ਡ
ਹਾਂਜੀ, ਤੇ ਵੀ ਇਹ ਹੁੰਦਾ ਗਾ ਵੀ ਜੇ ਆਪਾਂ ਪਹਿਲਾਂ ਹੀ ਆਪਦੇ ਆਪਦੇ ਤੇ ਐਫਰਟਸ ਲਾਵਾਂਗੇ। ਤਾਂ ਆਪਾਂ ਨੂੰ ਆਪਾਂ ਨੂੰ ਮੇ ਦੇ ਰਿਜ਼ਲਟ ਮਿਲਣਗੇ ਆਪਾਂ ਨੂੰ ਕੋਈ ਵੀ ਬਿਮਾਰੀ ਡਿਸੀਜ ਨਹੀਂ ਹੋਊਗੀ, ਤੇ ਨਾ ਹੀ ਆਪਾਂ ਨੂੰ ਪਹਿਲਾਂ ਮੰਾਂਗੂਗਾ ਐਫਰਟਸ ਵੀ ਬਾਅਦ ਵਿੱਚ, ਜਿੰਨੇ ਆਪਾਂ ਐਫਰਟਸ ਕਰਾਂਗੇ ਓਨੇ ਨੀ ਕਰਨੇ ਪੈਂਦੇ ਹੈਗੇ ਜ,
ਹਾਂਜੀ, ਹਾਂਜੀ ਹਾਂਜੀ,
ਹਾਂ ਜੈਸ ਦੇ ਰੜਦਾ, ਅੱਛਾ ਹਾਂਜੀ ਤੇ ਵੀ ਜੇ ਤੂੰ ਫਿਰ ਕੱਪੜੇ ਚੱਕ ਕੇ ਲਿਆ ਅੰਦਰੋਂ ਤੇ ਹਾਂਜੀ ਜੇ ਆਪਾਂ ਆਪਦੇ ਆਪਦੀ ਬੋਡੀ ਤੇ ਪਹਿਲਾਂ ਹੀ ਐਫਰਟਸ ਲਾ ਲਵਾਂਗੇ। ਆਪਾਂ ਨੂੰ ਬਾਅਦ ਵਿੱਚ ਇਹੋ ਜਿਹਾ ਕੁਛ ਕਰਨ ਦੀ ਲੋੜ ਨੀ ਹੈਗੀਗੀ।
ਅੱਛਾ ਜੀ
ਹਾਂਜੀ, ਤੇ ਜਿਹੜਾ ਬੰਦਾ ਨਹੀਂ ਕਰਦਾ ਆਪਦੇ ਆਪਦੇ ਮਤਲਬ ਬੋਡੀ ਦੀ ਕੇਅਰ ਨੀ ਕਰਦਾ ਹੈਗਾ। ਫੇਿਰ ਉਹ ਇੰਨੀਆਂ ਬਿਮਾਰੀਆਂ ਲੱਗਦੀਆਂ ਨੇ, ਬਾਅਦ ਚ ਇੰਨੇ ਪੈਸੇ ਲੱਗਦੇ ਆਗੇ ਦਵਾਈਆਂ ਤੇ,
ਸੀ ਹਾਂਜੀ ਹਾਂਜੀ,
ਅੱਛਾ ਜੀ
ਹਾਂਜੀ
ਕ
ਤੇ, ਵੀ, ਆਪਾਂ ਨੂੰ ਆਪਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈਗਾ। ਕਿਉਂਕਿ,
ਹਮ ਹਮ ਜੇ ਸਹਿਤ ਹੈ ਤੇ ਬੰਦਾ ਤੰਦਰੁਸਤ ਹੈ ਸਾਰਾ ਕੁਛ ਹੈ, ਬੰਦਾ ਤੰਦਰੁਸਤ ਨਾ ਹੀ ਤਾਂ ਕੰਮ ਕਰਨ ਲਈ ਕਰਦਾ ਨਾ ਹੀ ਕੁਛ ਕਰਨਾ ਨਾ ਕੁਛ ਖਾਣ ਨੂੰ ਨਾ ਪੀਣ ਨੂੰ ਨਾ ਕਿਤੇ ਆਉਣ ਨੂੰ ਨਾ। ਜਾਣ ਨੂੰ ਹੁ ਤੇ ਬੰਦਾ ਸਹੀ ਹੈ, ਸਰੀਰ ਰਿਲੈਕਸ ਮੰਡ ਫਰੈਸ਼ ਹੈ, ਤਾਂ ਬੰਦੇ ਦਾ ਕੰਮ ਚ ਵੀ ਇੰਟਰਸਟ ਵੀ ਬਣੂਗਾ। ਉਹਨੂੰ ਕਰੂਗਾ ਵੀ ਧਿਆਨ ਨਾਲ ਤੇ ਉਹਦੇ ਵਿੱਚ ਕੋਈ ਨਵੀਂ ਗੱਲ ਵੀ ਸਿੱਖੂਗਾ। ਕਿ ਬੰਦੇ ਦਾ ਇੰਟਰਸਟ ਈ ਨੀ ਬੰਦਾ ਫਾਹਾ ਜਹਾ ਵਢਣ ਦਾ ਬੰਦੇ ਦਾ ਦਿਮਾਗ ਆ ਸਟ੍ਰੈੱਸ '। ਓ ਫਾਹਾ ਵੱਡ ਕੰਮ ਕਰ ਦਿੰਦਾ ਕਈ।
ਹਾਂਜੀ, ਹਾਂਜੀ, ਜੇ ਕੋਈ ਵੀ ਜੇ ਆਪਾਂ ਆਪਦੀ ਬੋਡੀ ਸਹੀ ਰੱਖਾਂਗੇ ਤਾਂ। ਆਪਣਾ ਹਰ ਇੱਕ ਕੰਮ ਦੇ ਵਿੱਚ ਇੰਟਰਸਟ ਬਣਦਾ ਹੈਗਾ।
ਹੂੰ।
ਤੇ ਆਪਾਂ ਕੰਮ ਨੂੰ ਵਧੀਆ ਤਰੀਕੇ ਨਾਲ ਕਰ ਲੈਂਦੇ ਆਂਗੇ ਤੇ ਕੋਈ ਵੀ ਮਤਲਬ ਕੋਈ ਵੀ ਕੰਮ ਆਪਣੇ ਤੋਂ ਆਪਣੇ ਤੋਂ ਗ਼ਲਤ ਨੀ ਹੁੰਦਾ ਹੈਗਾ ਜਦੋਂ ਆਪਾਂ ਦਾ ਮਾਇੰਡ ਸੈਟ ਸਹੀ ਰੱਖਦੇ ਹ ਨਾ। ਤੇ ਆਪਣਾ ਦਿਮਾਗ ਸਹੀ ਚੱਲਦਾ ਏਗਾ ਤੇ ਸਹੀ ਕੰਮ ਕਰਦਾ ਆਪਣਾ ਦਿਮਾਗ।
ਅੱਛਹੀ
ਤੇ ਫੇਰ ਆਪਣਾ ਦਿਮਾਗ ਸਹੀ ਕੰਮ ਕਰਦਾ। ਤੇ ਫੇਰ ਆਪਾਂ ਨੂੰ ਪ੍ਰੋਬਲਮਸ ਵੀ ਘੱਟ ਆਉਂਦੀਆਂ ਨੇ ਮਤਲਬ ਕਈ ਹੁੰਦਾ ਨਾ। ਜੇ ਕੋਈ ਬੰਦਾ ਮਾਇੰਡ ਸੈਟ ਸਹੀ ਨਹੀਂ ਹੈਗਾ ਉਹਨੂੰ ਇਰੀਟੇਸ਼ਨ ਵੱਧ ਹੋਊਗੀ। ਲੋਕਾਂ ਤੋਂ ਇਰੀਟੇਸ਼ਨ ਹੋਊਗੀ ਉਹਨੂੰ ਤੇ ਜਾਂ ਆਪਾਂ ਨੂੰ ਕਿਸੇ ਵੀ ਚੀਜ਼ ਤੋਂ ਆਪਾਂ ਨਿੱਕੀ-ਨਿੱਕੀ ਗੱਲ ਤੋਂ ਆਪਾਂ ਇਰੀਟੇਸ਼ਨ ਮੰਨਾਂਗੇ ਜਾਂ ਖਿਜਾਂਗੇ। ਤੇ ਕਿਉਂਕਿ ਉਹ ਸਾਰਾ ਸਾਰਾ ਚੀਜ਼ਾਂ ਮਾਇੰਡ ਤੇ ਅਧਾਰਿਤ ਹੁੰਦੀਆਂ ਨੇ। ਤੇ ਜੇ ਕਿਸੇ ਬੰਦੇ ਦਾ ਮਾਇੰਡ ਹੀ ਸਟ ਸੈੱਟ ਨੀ ਹੈਗਾ ਤੇ ਵੀ ਉਹ ਨਾ ਤਾਂ ਉਹਨੂੰ ਕੋਈ ਜ ਜੇ ਉਹਦੇ ਮੂਹਰੇ ਖੁਸ਼ੀ ਦੀ ਗੱਲ ਵੀ ਆਪਾਂ ਕਰਦੇ ਹਾਂ ਉਹਨੂੰ ਉਸ ਗੱਲ ਤੋਂ ਵੀ ਇਰੀਟੇਸ਼ਨ ਹੋਣ ਲੱਗ ਜਾਂਦੀ ਆ। ਮਤਲਬ ਨਾ ਤਾਂ ਉਹ ਜ਼ਿਆਦਾ ਖੁਸ਼ੀ ਬਰਦਾਸ਼ਤ ਕਰ ਸਕਦਾ ਨਾ ਹੀ ਜ਼ਿਆਦਾ ਗਮੀ। ਤੇ ਬਸ ਐਸ ਗੱਲ ਆ ਵੀ ਵੀ ਹਰ ਇੱਕ ਬੰਦੇ ਨੂੰ ਨਾ ਆਪਦਾ ਮਾਇੰਡ ਸੈਟ ਸਹੀ ਰੱਖਣਾ ਚਾਹੀਦਾ ਗਾ ਫੇਰ ਹੀ ਆਪਾਂ ਇੱਕ ਵਧੀਆ ਬੈਟਰ ਲਾਈਫ ਆਪਾਂ ਜੀ ਸਕਦੇ ਹਾਂਗੇ।
ਹਮ ਚਲੋ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਕਰਲਓ।
ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਠੀਕ ਹੈ।
ਵਰ